ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ
ਹੈਲੋ, ਹਾਂਜੀ
ਹੈਲੋ
ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ ਮੇਰੀ। ਹੈਲੋ
ਹਾਂਜੀ ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਆਵਾਜ਼ ਨੀ ਆ ਰਹੀ ਮੇਰੀ ਹੈਲੋ,
ਹੈਲੋ,
ਹੈਲੋ, ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਆ ਰਹੀ ਹੈ ਮੈਨੂੰ ਪੂਰੀ ਆਹੀ, ਨਹੀਂ ਪਤਾ ਨੀ ਤੁਹਾਡੀ ਤਾਂ ਪੂਰੀ ਆ ਰਹੀ ਹੈ।
ਆਵਾਜ਼ ਬੜੀ ਧੀਰੇ ਆ ਰਹੀ ਹੈ ਤੁਹਾਡੀ
ਇਹ ਪਿੱਛੋਂ ਹੀ ਹੋਏਗੀ। ਪਿੱਛੋਂ ਹੀ ਕੋਈ ਪ੍ਰੋਬਲਮ ਹੋਏਗੀ ਨਾ ਨੈਟ ਨੈਟਰਕ ਕੋਈ ਪ੍ਰੋਲਮ ਪ੍ਰਬਮ ਹੋਏਗੀ। ਮੈਂ ਤੇ ਬਾਹਰ ਹੀ ਆ ਸਗੋਂ, ਹਾਂਜੀ- ਹਾਂਜੀ। ਤੁਸੀ ਸੁਣਾਓ, ਠੀਕ ਸਭ। ਹੈਲੋ, ਹਾਂਜੀ, ਹੋਰ ਮੈਂ ਕਿਹਾ ਠੀਕ ਧੀਰੇ ਆਵਾਜ ਆ ਰਹੀ। ਉਹ ਫੇਰ ਪਿੱਛੋਂ ਕੋਈ ਨ, ਕੀ ਹਾਲ- ਚਾਲ ਠੀਕ ਹੈ ਠੀਕ ਵਧੀ ਸੁਣਾਓਲ ਹਾਂਜੀ। ਜੀ ਹਾਂਜੀ ਸੁਣਾਓ ਕੀ ਹਾਲ
ਹਾਂ, ਆਵਾ ਹੋਰ ਸਭ ਠੀਕ -ਠਾਕ ਤੁਸੀਂ ਸੁਣਾਓ।
ਵਧੀਆ -ਵਧੀਆ ਠੀਕ ਹੈ ਜੀ ਸਭ ਵਧੀਆ ਵਧੀਆ ਹੋਰ ਹਾਂਜੀ -ਹਾਂਜੀ ਹਾਂਜੀ, ਆਵਾਜ ਨਹੀ ਅਆ ਰਹੀ ਤੁਹਾਡੀ
ਤੁਸੀਂ ਅੰਦਰੋਂ ਹੋ
ਕੋਈ ਦਿੱਕਤ ਹੋਏਗੀ ਨਾ, ਤਦ ਨੀ ਆ ਰਹੀ ਉਛ ਹੀਈ ਦਿੱਤੀ ਦਿੱਕਤ ਹੋਏਗੀ। ਮੈਂ ਕਿਹਾ ਪਿੱਛੋਂ ਹੀ ਕੋਈ ਹੋਏਗੀ ਦਿੱਕਤ
ਆਵਾਜ਼ ਆਦੀ ਨੀ ਪਈ ਇੱਕ ਮਿੰਟ ਮੈਂ ਨਾਲ ਹੀ ਹੈਡਫੋਨ ਲਗਾਨੀ ਆ। ਤੁਸੀਂ ਲਾਈਨ ਤੇ ਹੀ ਰਵੋ।
ਤੁਹਾਡੀ ਆਵਾਜ਼ ਆ ਰਹੀ ਹੈ ਪੂਰੀ, ਤੁਹਾਡੀ ਆਵਾਜ਼ ਆਦੀ ਪਈ ਹੈ ਮੈਨੂੰ ਹਾਂਜੀ। ਹੋਰ ਤੁਸੀਂ ਸੁਣਾਓ ਗਰਮੀ ਕਿਸ ਤਰ੍ਹਾਂ ਚੱਲ ਰਹੀ ਹੈ।
ਹੈਲੋ ਹਾਂਜੀ ਹਾਂਜੀ ਆ ਗਈ ਅਵਾਜ਼ ਹੁਣ ਜੀ ਹੋਰ ਸੁਣਾਓ ਕੀ ਹਾਲ ਚਾਲ ਐ ਹਾਂਜੀ,
ਵਧੀਆ ਵਧੀਆ ਬਹੁਤ ਵਧੀਆ ਤੁਸੀ ਸ ਸੁਣਾਓਗੇ।
ਹਾਂ ਬਸ ਹਾਂ ਤਾਂ ਵਧੀਆ ਠੀਕ ਠਾਕ ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਕਰੀਏ।
ਹਾਂਜੀ ਹਾਂਜੀ,
ਹੋਰ ਸੁਣਓ ਕਿਸ ਤਰ੍ਹਾਂ ਐ
ਹੋਰ ਕੀ ਕਰ ਰਹੇ ਸੀ, ਅੱਜ ਕੱਲ ਗਰਮੀ ਬੜੀ ਆ, ਘਰੋਂ ਨ ਕਲ ਦੇ ਬਾਹਰ ਕੇ ਬਸ ਏਸੀ ਥੱਲੇ ਬੈਠੇ ਉਹ
ਬਸ ਇਸ ਤਰ ਬਾਹਰ, ਤੇ ਜਾਈ ਨਿਦਾ। ਹੋਰ
ਹਾਂ ਗਰਮੀ ਬੜੀ ਉਹ ਨਾ ਏਸੀ ਵੀ ਕੰਮ ਨੀ ਕਰਦੇ, ਏਸੀਆਂ ਚ ਵੀ ਇੰਨੀ ਪ੍ਰੋਬਮ ਪ੍ਰੋਬਲਮ ਹੁੰਦੀ ਪਈ, ਅੱਜ ਕੱਲ ਹਾਂ ਤੂੰ ਵੀ ਏਸੀ ਦੀ ਸਰਵਿਸ ਸਵਿਸ ਕਰਵਾਈ, ਐਤਕੀ ਸੀਜ਼ਨੌ ਜੇ
ਹੈਲੋ ਕੀ
ਹੈਲੋ, ਹੈਲੋ ਹਾਂਜੀ,
ਜੀ,
ਹੈਲੋ ਵਧੀਆ ਵਧੀਆ, ਮੈਂ ਕਿਹਾ ਤੁਸੀਂ ਏਸੀ ਦੀ ਆਪਣੇ ਸਰਵਿਸ ਕਰਾ ਲਈ ਆ ਇਸ ਗਰਮੀਆਂ ਚ ਬ ਸੀਜ਼ਨ ਚ ਸ਼ੁਰੂ ਚ ਕਰਾਉਂਦੇ ਜਾਂ ਵਿੱਚ ਕਰਾਉਂਦੇ ਔ।
ਨਹੀਂ ਨਹੀਂ ਕਰਵਾਈ ਸੀਗੀ। ਤੇ ਹੁਣ ਦੂਸਰੇ ਵਾਲੇ ਦੀ ਬੰਦ ਹੋ ਗਈ ਆਪੇ ਈ
ਜਦ, ਤੁਹਾਡੀ ਆਵਾਜ਼ ਹੀ ਨੀ ਮੇਰੀ ਨੀ ਜਾ ਰਹੀ ਤੁਹਾਡੀ ਤੇ ਆਵਾਜ਼ ਆ ਰਹੀ ਹੈ ਮੈਨੂੰ,
ਹੈਲੋ
ਹਾਂਜੀ ਹਾਂ
ਹਾਂ ਆ ਤੇ ਰਹੀ ਵਾਜ ਹਾਂਜੀ,
ਆਹੋ, ਹੁਣ ਆਈ। ਤੁਸੀਂ ਤੁਹਾ ਤੁਹਾਡੇ ਵੱਲੋਂ ਨੀ ਨਾ ਤੁਸੀਂ ਬੋਲ ਨੀ ਰਹੇ, ਤੁਹਾਨੂੰ ਮੇਰੀ ਆਵਾਜ਼ ਨੀ ਆ ਰਹੀ। ਸ਼ਾਇਦ ਮੈਂ ਕਿਹਾ ਤੁਸੀਂ ਆਪਣੇ ਏਸੀ ਦੀ ਸਰਵਿਸ ਕਰਾ ਲੀ ਏ ਸੀਜ਼ਨ ਚ
ਹਾਂਜੀ, ਇੱਕ ਦੀ ਕਰਾਈ ਸੀ, ਹਾਲੇ ਦੋ ਨੇ ਉਹਨਾਂ ਦੀ ਕਰਾਂਣੀ ਹੈ ਓਹੀ ਨਾ ਹੁਣ ਉਹ ਮਜ਼ੇ ਵਾਲੀ ਨੀ ਕਰਕੇ ਗਿਆ। ਮੈਂ ਕਿਹਾ, ਮੈਂ ਤ
ਨਹੀਂ ਨਹੀਂ ਬੜੀ ਅ ਹਾਂਜੀ ਮੈਂ ਵੀ ਤੁਹਾਨੂੰ ਪੁੱਛਣਾ ਸੀ, ਬੜੀ ਬੇਕਾਰ ਸਰਵਿਸ ਕਰਕੇ ਤੇ ਜਾਂਦੇ ਆ
ਹਾਂ। ਮੈਂ ਕਿਹਾ ਚਲ ਤੁਹਾਡੀ ਮੈਂ ਪੁੱਛਾਂ। ਤੁਹਾਡਾ ਕਿਸ ਤਰ੍ਹਾਂ ਚੱਲ ਰਹੇ ਨੇ, ਮੈਨੂੰ ਤੇ ਕੋਈ ਅੱਛਾ ਈ ਲਬ ਈ ਲ ਵ
ਪਰ ਉਹੀ ਸਰਵਿਸ ਵਾਲੇ ਨਾ, ਪੈਸੇ ਤੇ ਲੈ ਜਾਂਦੇ ਪਰ ਕੰਮ ਨੀ ਕਰਕੇ ਜਾਂਦੇ ਸਹੀ। ਕੰਮ ਨੀ ਕਰਦੇ, ਬਸ ਅੱਧੇ ਘੰਟੇ ਚ ਕਰਕੇ ਵਿਹਲੇ ਹੋ ਜਾਂਦੇ ਆ। ਪੂਰੇ ਅੰਦਰਲੇ ਪਾਰਟ ਤੇ ਖੋਲਦੇ ਹੀ ਨੀ ਉਹ। ਹਾਂ ਤਰੀਕੇ ਨਾਲ ਨਹੀਂ ਕਰਦੇ, ਹਮ।
ਉਹ ਅੱਜ ਕੱਲ੍ਹ ਨ ਕੋਈ ਉਹਨਾਂ ਕੋਲ ਹੋਰ ਨਵੀਂ ਮਸ਼ੀਨ ਵੀ ਹੈਗੀ। ਕੀ ਏ। ਬਾਲਟੀ ਪਾਣੀ, ਇੱਕੋ ਬਾਲਟੀ ਨਾਲ ਹੀ ਸਾਫ਼। ਕਲ ਮਸ਼ੀਨ ਲਗਾਨੀ।
ਹੋਰ ਹਾਂ, ਉਹ ਮਸ਼ੀਨ ਦਾ ਹੀ ਉਹ ਪ੍ਰੈਸ਼ਰ ਹੀ ਬੜਾ ਹੁੰਦੈ।
ਹਾਂ, ਹਾਂ, ਹਾਂ। ਉਹ ਬਾਲ
ਉਹਦਾ ਪ੍ਰੈਸ਼ਰ ਬੜਾ ਹੁੰਦਾ ਨਾ। ਹਾਂਜੀ ਹਾਂ, ਇਹੀ ਹੁੰਦੈ। ਬੱਸ ਉਹਵੇ ਦਸ ਪੰਦਰਾਂ ਮਿੰਟ। ਤੇ ਕਰਕੇ ਉਹ ਜਾਂਦੇ ਐ। ਪਰ ਹੁੰਦਾ ਬੜਾ ਇਹਦਾ ਅੰਦਰਲ ਪ ਮੈਂ ਵੀ ਇੱਕ ਵੀਡੀਓ ਚ ਵੇਖਿਆ ਸੀ। ਬੜਾ ਲੱਗਦਾ ਹੈ ਟਾਈਮ ਇਹ ਲੋਕ ਹੁਨ ਸਾਨੂੰ ਪਤਾ ਨੀ ਨਾ ਦਵਾ ਦਵ ਕਰ ਜਾਂਦੇ ਬੱਸ ਉੱਪਰੋਂ ਉਪਰੋਂ।
ਹੁਣ ਤੇ, ਹਾਂ ਉਹ ਕਹਿੰਦੇ ਨੇ ਕਿ ਹੁਣ ਨਾ ਸਾਡੇ ਕੋਲ ਮਸ਼ੀਨ ਕਿ ਹੈ, ਅਸੀਂ। ਝੱਟ ਦੇਰ ਨੀ ਲਗਾਂਦੇ ਆ। ਇਕ ਘੰਟੇ ਚ ਤੁਹਾਨੂੰ ਚਾਰ ਪੰਜ ਏਸੀ ਸਾਫ਼ ਕਰਨੇ, ਮੈਂ ਕਿਹਾ ਅੱਛਾ, ਪਹਿਲੇ ਤੇ ਦੋ ਪੂਰਾ ਦੋ ਘੰਟੇ ਲੱਗਦੇ ਸੀ।
ਹਾਂਜੀ, ਅਹ ਹਾਂ ਨਹੀਂ ਮਸ਼ੀਨ ਵੀ ਚਾਹੇ ਹੋਏ ਹਾਂ ਉਹ ਮਸ਼ ਟੀਨ ਦਾ ਪ੍ਰੈਸ਼ਰ ਜੀਆ ਮਾਰਦੇ ਆ ਤੇ ਉਹ ਸਾਰਾ ਨਿਕਲ ਜਾਂਦੈ ਨਾ ਗੰਦ।
ਹਾਂ ਮਿੱਟੀ, ਮਿੱਟੀ ਖੂਬ ਮਿੱਟੀ ਨਿਕਲ ਗਈ। ਹਾਂਜੀ ਓਹੀ ਹੁਣ ਕਹਿੰਦੇ ਪਏ ਸੀ।
ਕਿ ਜ਼ਨ ਫਿਰ ਇਹੀ ਹੈ। ਹਮ।
ਆਹੋ, ਸਹੀ ਕਹਿ ਰਹੇ ਹੋ। ਪਰ ਹਾਂ ਉਹਨਾਂ ਨੂੰ ਗੈਸ ਪੁਆਣੀ ਹੈ। ਇੱਕ ਤੇ ਇੱਕ ਚੱਲਦਾ ਨੀ ਪਿਆ ਏ ਕੀ ਮੈਂ ਤਾਂਈ ਤੁਹਾਨੂੰ ਫੋਨ ਕੀਤੈ ਤੁਹਾਡਾ ਵੀ ਬੰਦਾ ਐ ਤੇ
ਆਹ ਸਾਡੀ ਵਿੱਚੋ - ਵਿੱਚ ਹੁੰਦੀ ਜਦੋਂ ਜ਼ਿਆਦਾ ਗਰਮੀ ਆਂਦੀ ਹੈ ਫੇਰ ਥੋੜੀ ਦਿੱਕਤ ਕਰਦਾ ਏ, ਮਤਲਬ ਗੈਸ ਪੈ ਜਾਂਦੀ ਏ ਫੇਰ, ਮੈ ਵੀ ਸੋਚਦੀ ਬੀ ਇੱਕ ਵਾਰੀ ਵਖਾਣਾ ਏ। ਇਹ ਮੰਨਦੇ ਨੀ ਕਹਿੰਦੇ ਨਹੀਂ ਵਖਾਣਾ ਨੀ ਨਵਾਂ ਲਵਾਂਗੇ, ਮੈਂ ਕਿਹਾ ਨਹੀਂ, ਲੋਕੀ ਕਰਾਂਦੇ ਆ ਰਿਪੇਅਰ ਕਈ ਕੁਛ ਕੁੱਝ ਹੁੰਦੇ
ਨਹੀਂ - ਨਹੀਂ ਉਹ ਜਦ ਸਫ਼ਾਈ ਕਰਦੇ ਨੇ, ਉਹ ਕਹਿੰਦੇ ਕਿ ਗੈਸ ਖਤਮ ਹੋ ਜਾਂਦੀ ਥੋੜੀ ਬਹੁਤ ਤੇ ਫਿਰ ਪੁਆਣੀ ਪੈਂਦੀ
ਤੇ ਤੁਸੀਂ ਗੈਸ ਪਵਾਈ ਸੀ ਤੇ ਫੇਰ ਉਹ ਪਾਈ ਘਰ ਆਇਆ ਸੀ ਜਾਂ ਤੁਸੀਂ ਏ ਸੀ
ਨਾ ਨਾ ਨਾ ਨਾ ਘਰ ਹੀ ਆਉਂਦਾ ਤੇ ਉਹਦੇ ਹਾਂ ਘਰ ਹੀ ਹਾਂ ਘਰ ਹੀ ਪਾਉਂਦਾ, ਪਰ ਹੁਣ ਦੂਸਰਿਆਂ ਨੇ ਬੁਲਾਇਆ ਕਹਿੰਦਾ ਕਿ ਇਸ ਮੇ ਕਮ ਏ, ਘੱਟ ਪਾਈ ਹੋਈ ਏ, ਮੈ ਕਿਹਾ ਅੱਛਾ ਤੇ ਫੇਰ ਮੈ ਤੇ ਤੁਹਾਨੂ ਤੁਹਾਡਾ ਚੱਲ
ਆਵਾਜ ਹਜੇ ਵੀ ਤੁਹਾਡੀ ਕੱਟਦੀ ਪਈ ਏ, ਆਵਾਜ ਬਿਲਕੁੱ ਹੁਨ ਨਹੀ ਆ ਰਹੀ। ਬੜੀ ਘੱਟ ਆਵਾਜ ਆ ਰਹੀ ਐ ਤੁਹਾਡੀ, ਹਮ
ਤੁਹਾਡੀ ਤੇ ਉਹੀ ਕਹਿੰਦੇ ਕਿ ਬਈ, ਮੈਂ ਤਾਂ ਹੀ ਕਿਹਾ ਸੀ ਮੈਂ ਤੁਹਾਡਾ ਬਿਜਲੀ ਵਾਲਾ ਤਾਂ ਹੈ, ਤੇ ਤੁਸੀਂ ਮੈਨੂੰ
ਆਹ ਨਹੀਂ ਬੰਦੇ ਤੇ ਹੈਗੇ ਆ, ਉਹ ਤੇ ਇਹਨਾਂ ਦੇ ਵਾਕ ਕਵੇ ਫੋਨ ਕਰੀ ਦਾ ਤੇ ਚਲੋ ਆ ਜਾਂਦੇ ਆ, ਹਾਂਜੀ। ਤਾਨੂ ਵੀ ਚਾਹੀਦਾ ਤੇ ਮੈਂ ਕਹਿਦਾਂਗੀ ਇਨ੍ਹਾਂ ਨੂੰ, ਭੇਜ ਦੇਣਗੇ ਤੁਹਾਡੇ ਵੱਲ ਵੀ। ਆਂ ਜੇ, ਆਹ ਨਹੀਂ ਨਹੀਂ ਭਰੋਸੇ ਵਾਲੇ ਉਹ ਤੇ ਇਨ੍ਹਾਂ ਦੇ ਜਾਨੂ ਏ। ਕੋਈ ਐਸੀ ਗੱਲ ਨਹੀਂ ਹੈ।
ਅੱਛਾ ਅੱਛਾ ਅੱਛਾ, ਬਸ ਬਸ ਫਿਰ ਠੀਕ ਐ।
ਠੀਕ ਜਾਇਜ਼ ਲੈ ਲੈਂਦੇ ਵੈ। ਹਾਂਜੀ ਹਾਂਜੀ ਹਾਂ ਕੋਈ ਨੀ, ਨਹੀਂ ਨਹੀਂ ਉਨ੍ਹਾਂ ਨੂੰ ਫੋਨ ਕਰ ਤਾਂ ਫੇਰ ਦੱਸ ਜਾਦੇ ਵੀ ਅਸੀਂ ਅੱਜ ਆ ਜਾਂਗੇ ਜਾਂ ਦੋ ਘੰਟੇ ਨੂੰ। ਫੇਰ ਜਿੰਦੋਂ ਉਹ ਕਹਿਣ ਉਦੋਂ ਆ ਜਾਂਦੇ ਆ। ਇਹ ਆ ਕਿ ਲਾਰਾ ਨੀ ਲਾਂਦੇ। ਜਿਸ ਲੇ ਕਹਿਣਗੇ ਉਸ
ਭੈਂਜੀ, ਬਸ ਉਹੀ ਨਾ ਮੈਂ ਕਿਹਾ ਚੱਲ ਤੁਹਾਨੂੰ ਕਰਕੇ ਦੇਖ ਲਾਂ। ਤੇ ਮੈਂ ਵੀ ਵੱਡੇ ਚ ਗੈਸ ਉਵਾਲਣੇਂ ਕ ਚੈੱਕ ਕਰ ਲੇਗਾ ਤੇ ਘੱਟ ਹੈਗੀ ਐ ਤੇ ਫੇਰ ਹੋਰ ਪਾ ਦੇਗਾ।
ਸਹੀ ਦੱਸ ਜੇਗਾ ਨਾ, ਕਿ ਗੈਸ ਪੈਣੀ ਐ, ਜਾਂ ਕੁਛ ਹੋਰ ਦਿੱਕਤ ਐ।
ਹਾਂ ਬਸ ਇਹ ਈ। ਹਾਂ, ਬਸ ਇਸੇ ਕਰਕੇ ਮੈਂ ਤੁਹਾਨੂੰ ਕੀਤਾ ਸੀ।
ਉਹ ਏ ਨਾ ਏ ਸੀ ਬਿਨਾ ਤੇ ਅੱਜ ਕੱਲ ਰਹਿ ਈ ਨੀ ਨਾ ਸਕਦੇ। ਏ ਸੀ ਦੀ ਐਸੀ ਜ਼ਰੂਰਤ ਹੋ ਗਈ ਏ। ਅਸੀਂ ਵੱਡੇ ਨੀ ਰਹਿ ਸਕਦੇ ਬੱਚਿਆਂ ਨੇ ਕਿ ਥੇ ਰਹਿਣਾ ਏ ਬਚ
ਉਹ ਨਾ ਹੁਣ ਕਿੱਧਰੋਂ, ਬਾਹਰੋਂ ਆਓ ਨਾ ਤੇ ਆਂਦਿਆ ਈ ਕਰਨਾ ਆ, ਏ ਸੀ ਚਲਾਓ ਗਰਮੀ ਲੱਗ ਦਿਲ ਘਬਰਾਂਦਾ ਇੰਨਾ, ਊਹ ਤੋਂ ਬਗੈਰ ਰਹਿੰਦਾ ਈ ਨੀ। ਪਹਿਲੇ ਜ਼ਮਾਨਾ ਕਿੰਨਾ ਚੰਗਾ ਸੀ ਪੱਖਿਆਂ
ਹਾਂ ਪਹਿਲੇ ਸਹੀ ਸੀ। ਹਾਂਜੀ, ਐਹ ਬਸ ਪਹਿਲੇ ਤੇ ਏ ਸੀ ਵੀ ਕਦੀ ਕਿਸੇ ਦੇ ਘਰ ਹੁੰਦਾ ਸ ਕਿ ਬੜਾ ਬੜਾ ਵੇਖੀ ਦਾ ਹੁੰਦਾ ਸੀ
ਵਿਰਲੇ ਟਾਂਵੇ ਦੇ ਘਰ ਹੁੰਦਾ ਸੀ। ਹੁਣ ਤੇ ਸਭ ਦੇ ਘਰ ਐ, ਝੁੱਗੀ ਝੋਪੜੀਆਂ ਆਲਿਆਂ ਕੋਲ ਵੀ ਹੈਗਾ ਐ
ਪੰਜ-ਪੰਜ ਏਸੀ ਇੱਕ ਘਰ ਚ ਹਾਂ, ਇੱਕ ਵੀ ਨੀ
ਦੇਖੋ ਪਿੰਡਾਂ ਚ ਜਾਂਨੇ ਆ, ਕੋਈ ਏਸੀ ਥੋੜੀ ਲੱਗ ਤੇ ਹੋਏ ਨੇ ਪੰਖੇ ਨੇ, ਪੇੜ ਲੱਗੇ ਨੇ, ਆਸ ਪਾਸ ਖੂਬ। ਪੇੜਾਂ ਥੱਲੇ ਮੰਜਾ ਡਾ ਲੈਂਨੇ ਹਾਂ ਸਾਰੇ ਬਹਿ ਹੈਗੇ ਔਰ ਇੰਨੀ ਠੰਡੀ ਠੰਡੀ ਹਵਾ, ਉੱਥੇ ਸੋ ਗਏ।
ਪਿੰਡਾਂ ਵਾਲੇ ਲੋਕੀ ਵੀ ਬੜੇ ਹੋ ਗਏ ਦੇ, ਅਡਵਾਂਸ
ਉਹ ਤੇ ਗੱਲ ਸਹੀ ਐ, ਪਰ ਸਾਰੇ ਇੱਕੋ ਜੇ ਥੋੜ੍ਹੀ ਨੇ ਭੈਂਜੀ
ਆਹ ਨਹੀਂ ਸਾਰੇ ਤੇ ਨੀ ਹੈ ਉਹ ਤੇ ਐ ਹੈ ਕੁਛ ਲੋਕ ਵਿਚਾਰੇ ਜਿਹੜੇ ਅਜੇ ਕਈ ਜਿਹੜੇ ਬਜ਼ੁਰਗ ਵੀ ਹੈ ਨਾ ਉਹ ਵੀ ਪਸੰਦ ਨਹੀਂ ਕਰਦੇ ਜਿਹੜੇ ਜ਼ਿਆਦਾ। ਉਮਰ ਵਾਲੇ ਲੋਕ ਹੈ ਨਾ ਉਹ ਵੀ ਨੀ ਇਸ ਚੀਜ਼ ਨੂੰ ਪਸੰਦ ਕਰਦੇ ਉਹ ਕਹਿਣਗੇ ਨਹੀਂ ਅਸੀਂ ਨੀ ਰਹਿਣਾ ਹਾਂਜੀ ਹਾਂਜੀ-ਹਾਂਜੀ-ਹਾਂਜੀ ਉਹ ਜੰਮ ਜਾਂਦਾ ਕਹਿੰਦਾ ਸਰੀਰ ਸਾਡਾ ਜਾਮ ਹੋ ਜਾਂਦਾ ਹਾਂਜੀ ਅਤੇ
ਜੰਮਦੇ ਬੱਚਿਆਂ ਨੂੰ ਵੀ ਏਸੀ ਤੇ ਚਾਹੀਦੇ
ਉਹ ਹੀ ਨਾ ਹੁਣ ਤੇ ਬਸ ਉਹਨਾਂ ਦਾ ਬਈ ਵਾਤਾਵਰਨ ਹੀ ਇਹੋ ਜਿਹਾ ਹੋ ਗਿਆ ਨਾ ਬੱਚਿਆਂ ਦਾ ਰਹਿ ਨਹੀਂ ਸਕਦੇ ਅਸੀਂ ਖੁੱਦ ਹੀ ਨਹੀਂ ਰੱਖਦੇ ਉਹਨਾਂ ਨੂੰ ਅਸੀਂ ਕਹਿੰਦੇ ਨਹੀਂ ਨਹੀਂ
ਪਰ ਅਸੀਂ ਹਾਂ ਉਹ ਤੇ ਗੱਲ ਸਹੀ ਭੈਣਜੀ ਪਰ ਇਹ ਖ਼ਰਾਬ ਹੀ ਕਰੇ ਸਰੀਰ ਖ਼ਰਾਬ ਕਰ ਦਿੰਦਾ
ਆਹ ਨਹੀਂ ਖ਼ਰਾਬ ਤੇ ਹੋਰ ਕੀ ਸਾਡੀ ਨਮੀ ਖਿੱਚਦਾ ਏ। ਸਾਡੇ ਸਰੀਰ ਦੀ ਅੰਦਰ ਨਮੀ ਓ ਬਾਹਰ ਖਿੱਚਦਾ ਕਮਰੇ ਦੀ ਤੇ ਖਿੱਚਦਾ ਹੀ ਖਿੱਚਦਾ। ਤੇ ਜਦੋਂ ਅਸੀਂ ਕਿੰਨੀ ਦੇਰ ਇ ਬੈਠਨੇਆ ਤੇ ਸਾਡੀ ਵੀ
ਆਕੜ ਜਾਂਦਾ ਏ ਸਰੀਰ ਆ ਅ ਆਕੜ ਜਾਂਦਾ ਲੱਤਾਂ ਬਾਵਾ ਤੋਂ ਹ
ਹਾਂ ਉਹ ਜਦੋਂ ਉੱਠੋ ਤਾਂ ਪੈਰ ਥੱਲੇ ਜ਼ਮੀਨ ਤਾਂ ਰੱਖਿਆ ਨੀ ਜਾਂਦਾ ਪੀੜ ਹੁੰ ਪੀੜ ਹਾਂ ਦਰਦ ਹੁੰਦੀ ਹੈ ਸਹੂਲਤ ਤੇ ਹੈ ਪਰ ਨਾਲ ਨੁਕਸਾਨ ਵੀ ਵੱਧ ਹਾਂ ਹਾਂ ਸਹੂਲਤ ਤੇ ਜ਼ਰੂਰ ਹੈਗੀ ਹੈ ਪਤਾ ਨੀ ਲੱਗਦਾ ਬਾਹਰ ਕਿਹੋ ਜਿਹੇ ਮੌਸਮ? ਜਮੇ
ਉਹੀ ਨਾ ਅਸੀਂ ਕਹਿੰਦੇ ਹ ਫਾਇਦੇ ਵੀ ਨੇ ਤੇ ਨੁਕਸਾਨ ਵੀ ਹੈ, ਨੁਕਸਾਨ ਜ਼ਿਆਦਾ ਹੈ ਫਾਇਦਾ ਘੱਟ ਹੈ ਨੁਕਸਾਨ ਜ਼ਿਆਦਾ ਹੀ ਹੈ। ਹਾਂ
ਹਾਂ ਫਾਇਦਾ ਬਸ ਦਿਖਦਾ ਹੈ ਤੇ ਨੁਕਸਾਨ ਜਿਹੜਾ ਪਤਾ ਨੀ ਲੱਗਦਾ ਉਹ। ੂ ਹਾਂਜੀ ਹਾਂ ਚਲੋ ਮੈਂ ਭੇਜਾਂਗੀ ਤੁਹਾਡੇ ਵੱਲ ਤੁਡਾ ਫੋਨ ਨੰਬਰ ਜਾਂ ਦਵਾਂਗੀ ਤੇ ਫਿਰ ਤੁਹਾਡੇ ਨਾਲ ਗੱਲ ਹੋ ਜੋ ਜਿਸ ਤਰ੍ਹਾਂ
ਅਭੀ ਨਹੀ ਕਰਾ ਦੇਣਾ ਗਿਆਰਾਂ ਬਾਰਾਂ ਵਜੇ ਨਾਲ ਭੇਜਣਾ ਕਿਉਂਕਿ ਫਿਰ ਘਰ ਹੁੰਦੇ ਨੇ ਨਾ ਸਰਦਾਰ ਜੀ। ਸਾਰੇ ਤੇ ਫਿਰ ਅੱਛਾ ਉਹਨਾਂ ਦੇ ਸਾਹਮਣੇ ਹੀ ਕਰ ਲੈਣਗੇ। ਸਾਨੂੰ ਬੁਧੂ ਬਣਾ ਦੇਣਗੇ ਹਨਾ।
ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ।